ਸਤਿ ਸ੍ਰੀ ਅਕਾਲ ਜੀ, ਕੀ ਹਾਲ ਏ?
ਬਸ ਜੀ ਬਸ ਵਧੀਆ, ਹੋਰ ਕੀ ਕਰ ਰਹੇ ਸੀ।
ਹਾਂਜੀ ਬੈਠੇ ਸੀ।
ਬਸ ਬ ਬਰਸਾਤਾਂ ਦਾ ਆੰਨਦ ਲੈਦੇ ਜੀ ਹੁਣ
ਹ
ਬਸ ਹੁਣ ਬਰਸਾਤਾਂ ਨੇ ਬਰਸਾਤਾਂ ਚ ਚਾਹ ਪਕੌੜੇ ਖਾਓ ਫਿਰ ਬਾਅਦ ਜੋ ਥੋੜ੍ਹਾ ਸਹੀ ਮੌਸਮ ਹੋ ਜਾਵੇਗਾ ਸਰਦੀਆਂ ਫਿਰ ਅਸੀਂ ਪੰਜੀਰੀਆਂ ਖਾਵਾਂਗੇ। ਫੇਰ ਗਰਮੀਆਂ ਚ ਅਸੀਂ ਜੂਸ ਪੀਵਾਂਗੇ, ਪਰ ਹਰ ਮੌਸਮ ਦਾ ਆਪਣੇ ਹੀ ਮਜ਼ੇ ਨੇ।
ਹਾਂਜੀ ਛੱਲੀਆਂ
ਹਾਂ ਛੱਲੀ ਮੈਨੂੰ ਬਹੁਤ ਪਸੰਦ ਐ ਬਈ ਮੇਰੀ ਤੇ ਮੋਸਟ ਫੇਵਰੇਟ ਏ, ਮੈਂ ਤੇ ਕਿਧਰੇ ਵੀ ਜਾਵਾਂ ਨਾ ਮੈਂ ਕਹਿੰਦੀ ਛੱਲੀ ਵਾਲਾ ਨਾ ਮੈਨੂੰ ਬਸ ਛੱਲੀ ਖਵਾ ਦੋ। ਉਹ ਜਿਹੜੀ ਆਉਂਦੀ ਨੀ ਉਬਲੀ ਦੀ, ਸੋਸ ਦੇ ਨਾਲ ਦਿੰਦੇ ਨੇ ਹੈਨਾ
ਹਾਂਜੀ-ਹਾਂਜੀ
ਉਹ ਜ਼ਿਆਦਾ ਸਵਾਦ ਲਗਦੀ ਹੈ ਪਰ ਮੈਨੂੰ ਸਵੀਟ ਕੋਰਣ ਸਹੀ ਲੱਗਦੀ ਹੈ ਐਸੀ ਗੱਲ ਨੀ ਹੈ, ਪਰ ਜਿਹੜੀ ਉਬਲੀ ਦੀ ਹੁੰਦੀ ਹੈ ਨਾ ਮੈਨੂੰ ਉਹ ਜ਼ਿਆਦਾ ਸੁਵਾਦ ਲੱਗਦੀ ਹੈ।
ਹੂ ਹੂ ਘਰ ਵਾਲੀ ਔ ਰੇਤੇ ਵਾਲੀ ਨਾ, ਔਹ ਸਹੀ ਲਗਦੀ
ਹਾਂ ਹੁਣ ਵੈਸੇ ਨਾ ਪਿੰਡ, ਸ਼ਹਿਰਾਂ ਵਿੱਚ ਵੀ ਫੇਰ ਵੀ ਬੜੀ ਘੱਟ ਵੱਧ ਪਿੰਡਾਂ ਵਿੱਚ ਬਹੁਤ ਮਿਲਦੀਆਂ ਨੇ
ਹਾਂ ਇਥੇ ਬਹੁਤ
ਹਾਂ
ਘਰੇ ਮੰਗਾ ਮੈਂ
ਹੂ
ਘਰ ਹੈ ਨਾ ਪਤਾ ਨੀ ਆਇਆ, ਨਹੀਂ ਆਇਆ ਮੈਂ ਕਿਹਾ ਫੋਨ ਕਰੇ
ਹਾਂ ਮੇਹਨਤੀ ਹੈ, ਪਰ ਸਾਡੇ ਸ਼ਹਿਰ ਚ ਨਾ ਛੱਲੀਆਂ ਬੜੀਆਂ ਘੱਟ ਟਾਵੇਂ-ਟਾਵੇਂ ਇੱਥੇ, ਉਹ ਚੀਜ਼ ਨੀ ਹੈ ਪਿੰਡਾਂ ਦਾ ਤਾਂ ਸਵਾਦ ਹੀ ਵੱਖਰਾ। ਇੱਥੇ ਤੇ ਪੱਕ ਜਾਂਦੀਆਂ ਨੇ ਇਨੀਆਂ ਤੇ ਫੇਰ ਉਹਨੂੰ ਉਬਾਲ ਦਿੰਦੇ ਨੇ ਪਤਾ ਨੇ ਕੀ ਕੁੱਛ ਪਾ ਕੇ। ਛਲੀਆਂ ਖਾਣ ਦਾ ਮਜਾ ਹੈ ਆਪਣਾ, ਬਰਸਾਤ ਚ ਅਸੀਂ ਜਾਈਏ ਕਾਰ ਚ ਕਿਧਰੇ ਘੁੰਮਣ ਹੈਨਾ। ਰਸਤੇ ਵਿੱਚ ਛਲੀਆਂ ਵਾਲਾ ਮਿਲ ਜਾਏ, ਕਿੰਨੀ ਟੇਸਟੀ ਲੱਗਦੀ ਹੈ ਨਿੰਬੂ ਲਗਾ ਕੇ ਉੱਪਰ ਦਿੰਦੇ ਨੇ ਉਹ ਮੈਨੂੰ ਤੇ ਆਪ ਬੜੀ ਪਸੰਦ ਏ। ਸਾਡੇ ਘਰ ਆਪੇ ਬੜੇ ਸਵਾਦ ਨਾਲ ਸਾਰੇ ਹੀ ਖਾਂਦੇ ਨੇ, ਪਰ ਮੈਨੂੰ ਕੁ ਜ਼ਿਆਦਾ ਹੀ ਪਸੰਦ ਏ। ਮੈਂਨੂੰ ਤੇ ਪਤਾ ਅਗਰ ਰਾਤੀ ਵੀ ਹੈਗੀ ਮੈਂ ਰਾਤੀ ਵੀ ਖਾ ਲੈਣੀ ਬਸ ਕਹਿੰਦੇ ਨੇ ਨੀ ਖਾਣੀ, ਸਾਨੂੰ ਪਚਦੀ ਨੀ ਮੈਂ ਕਿਹਾ ਪਚਦੀ ਪੁੱਜਦੀ ਬਾਹਰ ਦੇ ਦਵਾਈ ਖਾ ਲਾਂਗੀ ਕੋਈ ਗੱਲ ਨੀ, ਮੈਂ ਤੇ ਖਾਣ ਲੱਗੀ ਹਾਂ ਦਵਾਈ ਰੱਖ ਲਿੱਤੀ ਮੈਂ ਸਾਈਡ ਵਿੱਚ। ਹੋਏਗਾ ਢਿੱਡ ਪੀੜ ਤੇ ਕੋਈ ਨੀ ਦਵਾਈ ਖਾਵਾਂਗੇ ਕਰਨੀ ਹੋਰ ਥੋੜੇ ਟਾਈਮ ਆਸੇ ਤੇ ਆਣੀਆਂ ਚੀਜ਼ਾਂ, ਜੇੜੀ ਚੀਜ਼ ਹਾਂ ਹੈਵੀ ਹੁੰਦੀ ਹੈ ਨਾ
ਹੋਰ
ਬਸ ਹੁਣ ਸਰਦੀਆਂ ਨੇ ਫੇਰ ਸਰਦੀਆਂ ਚ ਅਸੀਂ ਪੰਜੀਰੀਆਂ ਬਣਾਾਨਦੇ ਹਾਂ। ਕਈ ਲੋਕ ਤਾਂ ਮੂੰਗੀ ਦਾਲ ਦੀ ਬਣਾਉਂਦੇ ਨੇ ਪੰਜੀਰੀ।
ਹਾਂਜੀਂ ਹਾਂਜੀ
ਹਾਂ
ਆਟੇ ਆਪਾਂ
ਮੈਨੂੰ ਵੀ ਵੇਸਣ ਦੇ ਬੜੇ ਸਵਾਦ ਲੱਗਦੇ ਨੇ, ਹੁਣ ਸਾਡੇ ਮੇਰੇ ਸੋਹਰੇ ਬਣਾਉਂਦੇ ਨੇ ਨਾ ਜਿਵੇਂ ਸਾਡੇ ਏਰੀਏ ਚ ਮਤਲਬ ਬਣਾਉਂਦੇ ਨੇ ਪੰਜੀਰੀਆਂ ਵਗੈਰਾ। ਤੇ ਕਈ ਲੋਕ ਵੇਸਣ ਦੀ ਬਣਾਉਂਦੇ ਨੇ ਕਈ ਆਟਾ ਸੂਜੀ ਮਿਕਸ ਕਰਕੇ ਬਣਾਉਂਦੇ ਨੇ।
ਹਾਂ ਨਹੀ ਸਾਡੀ।
ਔਰ
ਤਰ੍ਹਾਂ ਨੇ ਉਹ ਕੀਤੀ
ਅੱਛਾ
ਪਸੰਦ ਉਹ ਨਹੀਂ-ਨਹੀਂ। ਉਹ ਨਾਰੀਅਲ ਵਾਲੇ ਖਾਣੇ ੳਹ ਕਹੂਗਾ ਮੈਂ ਉਹ ਖਾਣਾ ਮੈਂ ਉਹ ਖਾਣਾ।
ਮਸਾ ਏੰਜੇ ਨਾ ਹਰ ਇੱਕ ਦੀ ਚੋਇਸ ਵੱਖਰੀ ਏ। ਸਾਡੇ ਜੇ ਸਿਧਾ ਪੰਜੀਰੀਆ ਬਣਾ ਕੇ ਨਾ ਜਿੰਨੇ ਬੰਦੇ ਆ ਨਾ ਮੈਂਬਰ ਘਰ ਦੇ, ਉਨੇ ਡੱਬਿਆਂ ਚ ਪਾ ਕੇ ਰੱਖ ਦਿੰਨੇ ਆ। ਹੁਣ ਤੁਸੀਂ ਭਾਵੇਂ ਦੋ ਦਿਨ ਚ ਖਾਓ ਭਾਵੇਂ ਸੋ ਦਿਨ ਚ ਖਾਓ। ਹੁਣ ਚਾਰ ਬੰਦੇ ਆਂ ਘਰ ਦੇ ਤੇ ਚਾਰ ਵੱਖਰੇ-ਵੱਖਰੇ ਡੱਬੇ ਬਣਾ ਦਿੰਨੇ ਆ। ਭਰ-ਭਰ ਕੇ ਕਿਉਂਕਿ ਕਈ ਬੰਦੇ ਕਹਿੰਦੇ ਅਸੀਂ ਤੇ ਖਾਧੀ ਨੀ। ਸਾਨੂੰ ਤੇ ਮਿਲੀ ਨੀ ਭਾਵੇਂ ਆਪੇ ਮੁਕਾਤੀ ਹੋਈ ਓਨੇ। ਫੇਰ ਇਸ ਦਾ ਵੀ ਕੁਛ ਰੈੰਦਾ ਨੀ ਨਾ ਸੂਚਿਆ ਨੂੰ। ਹਾਂ, ਜੇ ਅਗਰ ਚੀਜ਼ ਸਵਾਦ ਲੱਗ ਗਈ ਤੇ ਉਨੇ ਫਿਰ ਕਹਿਣਾ ਨਹੀਂ ਇਕ ਦੀ ਜਗਾ ਦੋ ਖਾ ਲੈਣੀਆਂ ਨੇ ਤੇ ਫੇਰ ਦੂਜੇ ਨੂੰ ਮਿਲਣੀ ਕੋਈ ਨੀ ਇਸ ਕਰਕੇ ਫੇਰ ਵੱਖਰੇ-ਵੱਖਰੇ ਡੱਬੇ ਬਣਾ ਕੇ ਰੱਖ ਦੇਨੇ ਆਂ ਅਸੀਂ ਤੇ। ਆਪੇ ਗਰਮ ਕਰੋ, ਰੱਖੋ ਭਾਂਡੇ ਚ ਔਵਨ ਇਚ। ਹਾਂ, ਸਹੀ ਰੈੰਦਾ ਏ ਓਹ ਸਿਸਟਮ। ਹੁਣ ਅਸੀਂ ਦੇਖੋ ਵੇਸਣ, ਆਟਾ ਸੂਜੀ ਸਾਰਾ ਕੁਛ ਭੁੰਨ ਕੇ ਫੇਰ ਡਰਾਈ ਫਰੂਟ ਮਿਹਨਤ ਬਹੁਤ ਲੱਗਦੀ ਏ। ਖਾਣ ਵਾਲੇ ਦਾ ਤੇ ਮਜ਼ੇ ਨੇ ਨਾ ਦੋ ਮਿੰਟ ਚ ਖਾ ਕੇ ਚੱਲਦੈ, ਜਿਹੜਾ ਬਣਾਣ ਵਾਲਾ? ਹਾਂ, ਬੌਤ ਆਟਾ ਭੁੰਨਣ ਨੂੰ ਜਿੰਨੀ ਮਿਹਨਤ ਲੱਗਦੀ ਏ, ਵੇਸਣ ਫੇਰ ਜਲਦੀ ਭੁੱਜਿਆ ਜਾਂਦਾ। ਆਟਾ ਦੇ ਬਾਂਹ ਥੱਕ ਜਾਂਦੀ ਏ, ਹੁਣ ਕਿੰਨੇ ਵੱਡੇ ਪਰਿਵਾਰ ਦਾ ਦਸ ਦਸ ਬੰਦਿਆਂ ਦਾ ਪਰਿਵਾਰ ਹੋਏ। ਹੁੰਦਾ ਦਸ ਕਿੱਲੋ ਤੇ ਬਣਾਣੀ ਪਏਗੀ ਨਾ, ਕਿੱਲੋ-ਕਿੱਲੋ ਦੇ ਹਿਸਾਬ ਨਾਲ ਵੀ। ਕਿੰਨੀ ਮਿਹਨਤ ਲਗਦੀ ਏ, ਦਸ ਕਿੱਲੋ ਆਟਾ ਭੁੰਨਨਾ ਮਾਈਨੇ ਰੱਖਦਾ ਜੇ। ਹੁਣ ਡਰਾਈ ਫਰੂਟ ਨੇ, ਡਰਾਈ ਫਰੂਟ ਵ ਵੱਖਰੇ ਭੁੰਨੇ ਦੇਸੀਂ ਘਿਓ ਚ‌ ਤੇ ਬੰਦਾ ਕੋਈ ਸੱਸਤੀ ਥੋੜ੍ਹੀ ਬਣਦੀ ਏ, ਕਿੱਲੋ ਉੱਤੇ ਵੀ ਪੰਜ ਦਾ ਖਰਚਾ ਆਰਾਮ ਨਾਲ ਪੈ ਜਾਂਦਾ ਹੋਏਗਾ ਹੁਣ ਡਰਾਏ ਫਰੂਟ ਖੁੱਲੇ ਪਾਣੇ ਵਿੱਚੇ ਡਰਾਈ ਫਰੂਟ, ਚਾਰੇ ਮਗਜ਼, ਕਾਲੀ ਮਰਚਾਂ ਇੰਨੀ ਤੇ ਮਹਿੰਗਾ ਸਮਾਨ ਹੋਇਆ ਪਿਆ। ਇਨਾ ਸਭ ਕੁਝ ਪਾਣਾ ਤੇ ਕਈ ਵਾਰੀ ਮਿੰਟ ਵਿੱਚ ਕੈ ਦੇਣਗੇ, ਸਵਾਦ ਨੀ ਬਨੀ। ਮਿੱਠਾ ਐੰਝ ਏ ਤੇ ਮੂੱਠਾ ਓੰਝ ਏ। ਬੜੇ ਜੁਗਤ ਨਾਲ ਬਣਾਣਾ ਪੈਂਦੈ। ਹਾਂ, ਇੰਨੀ ਮਿਹਨਤ ਵੀ ਲੱਗ ਗਈ ਹਾਂ। ਇੰਨੀ ਮਿਹਨਤ ਬੱਚੇ ਤਾਂ ਖਾਂਦੇ ਹੀ ਨੀ ਪੈਲੀ ਗੱਲ। ਬੱਚੇ ਤਾ ਮੂੰਹ ਨੀ ਲਾਣਗੇ, ਅਸੀਂ ਤਾਂ ਖਾਂਦੇ ਨੀ ਇ ਖਾਂਦੇ ਆ ਔਨਾਂ ਨੂੰ ਗੰਦ ਬਲਾ ਖਵਾ ਲੋ ਬਾਰ ਦਾ ਜਿੰਨਾ ਮਰਜੀ। ਸਾਡੇ ਚ ਵਧੀਆ ਗੱਲ ਏ।
ਉਹ ਖਾ ਲਓ।
ਕਿਦੇ ਹਾਂ, ਬੱਚੇ ਖਾ ਲੈਂਦੇ ਨੇ ਨਾ ਹੁਣ ਹਰ ਇਕ ਦਾ ਅਪਣਾ- ਅਪਣਾ ਸਵਾਦ ਏ। ਤੇ ਕੀ ਕਹਿੰਦੇ ਨੇ ਹੁਣ ਗਰਮੀਆਂ ਨੇ ਤੇ ਕੀ ਕਈ ਲੋਕੀ ਤੇ ਓਦੀ ਬਣਾਦੇ ਜੇ ਹਰੀ ਦਾਲ ਦੀ‌। ਕਹਿੰਦੇ ਠੰਡੀ ਕਹਿੰਦੇ ਗਰਮੀ ਦੀ ਹਾਂ ਕਹਿੰਦੇ। ਗਰਮੀ ਦੀ ਖਾਈ ਦੀ ਏ ਹੁਣ ਜਿਵੇਂ ਗਰਮੀ ਚੱਲਦੀ ਪੀ ਏ ਕੈੰਦੀ ਉਦੀ ਤਸੀਰ ਠੰਡੀ ਹੁੰਦੀ ਏ। ਪਰ ਕਦੀ ਬਣਾਈ ਨੀ ਮੈਂ। ਮੈਂ ਯੂਟਿਊਬ ਤੇ ਵੀਡੀਓ ਦੇਖੀ ਸੀ ਕਿ ਪਹਿਲੇ ਦਾਲ ਧੋ ਲੋ, ਫੇਰ ਉਹਨੂੰ ਥੋੜ੍ਹਾ ਜਾ ਸੁਕਾ ਲੋ, ਗਿੱਲੇ ਕੱਪੜੇ ਦੇ ਸੁੱਕੇ ਕੱਪੜੇ ਦੇ ਨਾਲ। ਫੇਰ ਉਹਨੂੰ ਥੋੜਾ ਰੋਸਟ ਕਰਕੇ ਫਿਰ ਉਨੂੰ ਭੁੰਨ ਲੋ, ਓਹ ਰੋਸਟ ਕਰਕੇ ਉਨੂੰ ਗ੍ਰਾਇੰਡ ਕਰ ਲੋ। ਫੇਰ ਬਾਕੀ ਓਈਓ ਪ੍ਰੋਸੈਸ ਏ ਜਿੜੀ ਬਾਕੀ ਪੰਜੀਰੀ ਦਾ ਏ, ਫਿਰ ਉਨੂ ਰੋਜ਼ ਕਰ ਕੇ ਜਦੋਂ ਓਹ ਬਿਲਕੁਲ ਬਰੀਕ ਹੋ ਜੇਗੀ ਨਾ
ਹਂ, ਹਂ
ਤੇ ਓਨੂੰ ਛਾਣ ਲੋ ਕਿਉਂਕਿ ਓਹ ਜੈਦਾ ਕੜਕ ਹੁੰਦੀ ਨਾ ਫ਼ਿਰ ਜਿੰਨਾ ਦੇ ਦੰਦ ਨੀ ਏ ਤੇ ਓਹ ਦਾੜ-ਦੂੜ ਥੱਲੇ ਆ ਜੇ ਤੇ ਦਾੜ ਵੀ ਟੁੱਟ ਜਾਣੀ ਉਦੀ। ਇੱਕ ਅੱਧਾ, ਇੱਕ ਅਧਾ ਦਾਣਾ ਵੀ ਆ ਗਿਆ ਦਾੜ ਥੱਲੇ ਔਨਾਂ ਨੇ ਕੈਣੈ ਕਿ ਸਾਡੇ ਤੇ ਦਾੜ ਈ ਤੋੜ ਦਿੱਤੀ ਤੁਸੀਂ। ਫੇਰ ਓਨੂੰ ਛਾਣ ਲੋ ਤੇ ਛਾਣ ਕੇ ਜੋ ਰੈਹ ਗਿਆ ਨਾ ਉਦਾ ਰੈਸੀਡਿਊ ਤੇ ਔਨ ਤੁਸੀਂ ਦੁਬਾਰਾ ਮਿਕਸੀ ਚ ਕਰ ਲੋ, ਫਿਰ ਫਾਈਨ ਪੇਸਟ ਬਣ ਜੇਗਾ, ਫਾਈਨ ਪੋਡਰ। ਉਨੂੰ ਦੁਬਾਰਾ ਤੋਂ ਛਾਣ ਕੇ ਤੇ ਕੜਾਈ ਚ ਫੇਰ ਦੇਸੀ ਘਿਓ ਪਾ ਕੇ ਤੇ ਫ਼ਿਰ ਉਨੂੰ ਭੂਨੋ। ਤੇ ਖੁਸ਼ਬੂ ਆਣੀ ਸ਼ੁਰੂ ਹੋਜੇ, ਫੇਰ ਓਨੂੰ ਨਿਕਾਲ ਲੋੋ। ਦੇਸੀ ਘਿਉ ਬਾਕੀ ਸਾਰੇ ਤੁਸੀਂ ਫੁੱਲ ਮਖਾਣੇ ਤੇ ਜੋ ਵੀ ਪਾਣੇ ਕਾਜੂ, ਬਦਾਮ, ਪਿਸਤਾ ਜੋ ਕੁਛ ਵੀ ਉਹ ਪਾ ਕੇ ਉਹਨੂੰ ਵੀ ਬਾਹਰ ਨਿਕਾਲੋ। ਬਾਹਦ ਵ ਹੁਣ ਤੁਹਾਡੀ ਮਰਜ਼ੀ ਆ ਤੁਸੀਂ ਲੱਡੂ ਬਣਾਣੇ ਨੇ ਤੁਸੀਂ ਗੁੜ ਪਾਲੋ।
ਹਂ, ਹਂ
ਗੁੜ ਨਾਲ ਤੁਹਾਡੀ ਬਾਈੰਡਿੰਗ ਵਧੀਆ ਹੋ ਜਾਂਦੀ ਹੈ ਨਾ ਜਾਂ ਫਿਰ ਤੁਸੀਂ ਮਿਸ਼ਰੀ ਤਾਗੇ ਵਾਲੀ ਮਿਸ਼ਰੀ ਲੈ ਕੇ ਤੇ ਉਹ ਪਾਲੋ। ਕਹਿੰਦੇ ਖੰਡ ਪਾਣੀ ਨੀ ਚਾਹੀਦੀ, ਖੰਡ
ਹਾਂਜੀ, ਖੰਡ ਨਈਂ ਖਾਣੀ ਚਾਹੀਦੀ।
ਪਰ ਛੱਡ ਸਕਦੇ ਹੋ ਖੰਡ
ਮੈਂ ਦਸਾ, ਮੈਂ ਚੀਨੀ ਬਹੁਤ ਘੱਟ ਖਾਂਦੀ ਆਂ।
ਮੈਂ ਵੀ ਬਹੁਤ ਘੱਟ ਖਾਂਣੀ ਆਂ ਪਰ ਸਾਡੀ ਘਰ ਚਾਹ ਬਿਨਾਂ ਸਰਦਾ। ਨਾ ਨਾ ਕਰਦੀ ਅਸੀਂ ਚਾਹ ਚ ਵੀ ਕਿੰਨੇ ਕੁ ਖੰਡ ਖਾ ਜਾਂਦੇ ਹਾਂ ਸਾਨੂੰ
ਨਈਂ, ਮੈਂ ਚਾਹ ਪੀਣੀ ਵੀ ਬੰਦ ਕੀਤੀ ਹੋਈ ਦੀ ਏ।
ਨਾ ਜੀ ਨਾ, ਸੀ ਤੇ ਮੈਂ ਤੇ ਨਾ ਸਵੇਰੇ ਦੋ ਕੱਪ ਚਾਹ ਪੀ ਚੁੱਕੀ ਆਂ। ਦੁਪਹਿਰ ਦੀ ਪਈ ਦੀ ਏ, ਫਿਰ ਸ਼ਾਮੀ ਆਪਾਂ ਫੇਰ ਪੀਣੀ ਏ।
ਹਾਂਜੀ ਨੀ ਇਹ ਚੀਨੀ ਤੇ ਫੈਟ ਕਰਦੀ ਆ ਨਾ ਫਿਰ ਹਾਂਜੀ, ਮੈਂ ਬਲੂ ਟੀ ਪੀ ਲੈਂਣੀ ਆਂ।
ਹਾਂ ਮੈਂ ਸੁਣਿਆ ਦਾ ਅੱਜ-ਕੱਲ, ਬੜੀ ਚਲੀ ਦੀ ਏ ਬਲੂ ਟੀ ਵੀ।
ਹਾਂਜੀ, ਉਹ ਹੁੰਦੇ ਨੀ ਐ ਬੂਟਾ ਘਰੇ ਲਾਇਆ ਹੋਇਆ ਨਾ, ਹਾਂਜੀ ਬੂਟਾ ਘਰੇ ਲਾਇਆ ਹੋਏ ਤਾਂਜ ਫੁੱਲ ਤੋੜ ਕੇ। ਹਾਂਜੀ ਅਪ
ਉਹਦੀ ਬੇਲ ਹੁੰਦੀ ਏ, ਉਹਨਾਂ ਨੇ ਇੱਕ ਫੁੱਲ ਤੋੜ ਕੇ ਚਾਹ ਪੀਲਓ, ਚਾਹ ਤੇ ਕਹਿੰਦੇ ਨੇ ਗੁੜ ਹਲ ਦੇ ਫੁਲ ਦੀ ਵੀ ਬੜੀ ਵਧੀਆ ਬਣਦੀ ਏ।
ਹਾਂਜੀ ਉਹ ਪਤਾ ਕੀ ਐ ਜਿੰਨਾਂ ਦਾ ਬੀ ਪੀ ਘੱਟਦਾ ਨਾ
ਹਂ
ਉਹ ਅਪਰਾਈਜ਼ਾਂ ਦੇ ਫੁੱਲਾਂ ਦੀ ਪੀਵੇ, ਜਿਹਨਾਂ ਦਾ ਵਧਦਾ ਉਹ ਗੁਲਹੜ ਦੇ ਫੁੱਲਾਂ ਦੀ ਪੀਵੇ।
ਅੱਛਾ ਬੀ ਪੀ ਨਾਲ ਰਿਲੇਟਿਡ ਨੇ ਦੋਨੋਂ ਚਾਵਾਂ
ਹਾਂਜੀ, ਇਹ ਬੀ ਪੀ ਨਾਲ ਆ।
ਅੱਛਾ ਤੁਹਾਨੂੰ ਨੌਲੇਜ ਜ਼ਿਆਦਾ ਐ ਫੇਰ ਇਸ ਹਿਸਾਬ ਨਾਲ। ਮੈਨੂੰ ਇਹ ਨੀ ਪਤਾ ਬੀਪੀ ਘਟਦਾ ਹੈਗਾ ਵੱਧਦਾ ਮੇਰਾ ਮੈਨੂੰ ਇਹ ਨੀ ਪਤਾ ਕਿਸੇ ਮੇਰਾ ਸਰੀਰ ਬੜਾ ਡਾਊਨ ਹੋ ਜਾਂਦਾ ਐ। ਫਿਰ ਮੇਰੇ ਹਸਬੈਂਡ ਕਹਿਣਗੇ ਤੇਰਾ ਬੀ ਪੀ ਡਾਊਨਏ।
ਹਂ, ਮੇਰਾ ਵੀ ਘੱਟਦਾ ਅਪਰਾਜਤਾ ਦਾ ਲੈ ਲੋ।
ਬਸ ਹੁਣ ਮੈਨੂੰ ਕੋਈ ਉਠਾਏ ਨਾ ਮੈਂ ਲੇਟੀ ਥਾਂ, ਮੈਨੂੰ ਕੋਈ ਉਠਾਏ ਨਾ।
ਹਾਂਜੀ ਹਾਂਜੀ ਘਟਦਾ ਉਹ
ਅੱਛਾ ਫਿਰ ਕੀ ਕਰਨਾ ਚਾਹੀਦਾ ਉਹਦਦਾ ਹੁਣ ਆਪ ਰਾਜੇ ਦਾ ਕਿ ਫਿਰ ਲੱਭਣ ਬੈਠਾ ਮੈਂ ਉਸ ਲਈ ਬੀਬੀ ਕਗਰ ਪੇਲੇ ਬੋਲ ਥੋੜੀ ਲੱਣ ਬੈਠਾਗੀ ਸੀ ਕੋਈ ਘਰੇਲੂ ਨੁਸਕਾਾ ਦੱਸੋ ਖੁਸ਼ ਹੋ ਜਾਵੇ ਉਹਦੇ ਨਾਲ
ਹਾਂਜੀ ਨ ਜਿੱਦਾਂ ਚੋਕਲੇਟ ਖਾ ਲਈਏ ਟੋਫੀ ਵਗੈਰਾ ਖਾ ਲਈ ਜਾਂ ਮੁਰੱਬਾ ਖਾ ਲਿਆ
ਅੱਛਾ ਮਿੱਠਾ ਖਾਣਾ ਚਾਹੀਦਾ ਅੱਛਾ ਤੇ
ਹਾਂਜੀ ਨੀ ਅਪਰਾਜਤਾ ਦੇ ਫੁੱਲਾਂ ਦਾ ਹੈ ਨਾ ਜਿੱਦਾਂ ਕਿ ਕਿਸੇ ਨੂੰ ਫੈਟ ਫੂਟ ਹੁੰਦਾ ਨਾ ਉਹ ਫੈਟ ਵੀ ਘੱਟ ਜਾਂਦਾ ਵਾ
ਹਾਂ ਮੈਂ ਉਹਦੇ ਗੁੜਲ ਦੇ ਫੂਲ ਨਾਲ ਵੀ ਸੁਣਿਆ ਸੀ ਹਾਂ
ਪੇੜ ਦੀ ਦਿੱਕਤ ਹੁੰਦੀ ਤੇ ਉਹ ਵੀ ਸਹੀ ਹੋ ਜਾਂਦੀ ਹੈ
ਜਿੰਨਾ ਜਿੰਨੇ ਵੀ ਇਹ ਨੁਸਖੇ ਨੇ ਨਾ ਨੈਚੁਰਲੀ ਉਹ ਬਹੁਤ ਵਧੀਆ ਨੇ ਜਿਹੜੇ ਅੱਜ ਕਲ ਵੇਖੇ ਨਾ ਤੁਸੀਂ ਕਿੰਨਾ ਟਰੈਂਡ ਚਲੇ ਪ ਦੀ ਟੈਬਟ ਆਂ ਨੇ ਲਓ ਜੋ
ਹਾਂਜੀ ਨਹੀਂ ਟੈਬਲੇਟ ਤੇ ਖਾਣੀ ਨੀ ਚਾਹੀਦੀ ਟੈਬਲੇਟ ਨਹੀਂੀ ਖਾਣੀ ਚਾਹੀਦੀ ਕੀ ਪਤਾ ਹਦੇ ਚ ਕੀ ਪਿਆ ਵਾ
ਬਸ ਹੀ ਹੈ ਨਾ ਫ਼ਿਰ ਉਹ ਬੰਦਾ ਐਡਿਕਟਿਡ ਹੋ ਜਾਂਦਾ ਸੀ ਤੁਸੀਂ ਜਿੱਥੇ ਛੱਡੋਗੇ ਤੁਹਾਡੇ ਸਰੀਰ ਹੋਜੇਗਾ ਤੇ ਸੋ ਬਿਮਾਰੀਆਂ ਵੱਖਰੀਆਂ ਲੱਗ ਜਾਂਦੀਆਂ ਜੀ ਟੈਬਲੇਟ ਨਾਲ ਲੋਕੀ ਹਾਂ ਪਤਲੇਿਆਉਣ ਲੱਗ ਜਾਂਦੀ ਹੈ ਯੋਗਾ ਜਿੰਮ ਵੋ ਕੋਈ ਦੁਨੀਆਂ ਨਾ ਕਰੇ ਟੈਬਲੇਟ ਹੀ ਖਾਈ ਉ ਚੱਲੀ ਜੇ
ਹਾ ਦੀਦੀ ਨੀ ਯੋਗਾ ਵਗੈਰਾ ਤਾਂ ਸਹੀ ਹੈ ਜਾਂ। ਜਿੱਦਾਂ ਕਿ ਬੂਟਿਆਂ ਦਾ ਆਪਾਂ ਫੁੱਲਾਂ ਦੀ ਆਪਾਂ ਚਾਹ ਚੂ ਬਣਾ ਕੇ ਪੀ ਲਈਏ ਉਹ ਸਹੀ ਹੈ।
ਬਸ ਪਤਾ ਕੀ ਹੁਣ ਬੱਚਿਆਂ ਦਾ ਟਾਈਮ ਨੀ ਲੱਗਦਾ ਮੈਂ ਤੇ ਆਪੇ ਬੜਾ ਸੋਚਦੀ ਹਾਂ ਮੈਂ ਵੀ ਕਰਾਂ' ਮੈਂ ਵੀ ਕਰਾਂ' ਐ ਵੀ ਕਰਾਂ। ਤੇ ਸਾਡੇ ਤਿੰਨ ਦਿਨ ਤੋਂ ਬਾਅਦ ਹੀ ਆ ਜਾਂਦਾ ਹਾਏ।
ਆ ਜਿੱਦਾਂ ਹੁਣ ਸਾਮਣ ਚੱਲਣ ਲੱਗਾ ਹੈਗਾ ਨਾ ਤੇ ਤੁਸੀਂ ਇੱਕ ਅਪਰਾਜ ਦਾ ਦਾ ਬੂਟਾ। ਲਿਆ ਉਹ ਸਾਵਣ ਦੇ ਮਹੀਨੇ ਚ ਕਿੰਨਾ ਤੁਹਾਡਾ ਫੈਲ ਜਾਣਾ ਉਹਨੇ ਕਿੰਨੇ ਫੋਲ ਆਂਗਏ। ਨਰਸਰੀ ਤੋਂ ਮਿਲਜੂਗਾ ਗਲੀ ਚ ਬੁੂਟਿਆਂ ਵਾਲਾ ਭਾਈ ਨਹੀਂੀ ਆਉਂਦਾ।
ਆਉਂਦੇ ਨੇ ਜਿੰਨੀ ਵਾਰੀ ਵੀ ਮੈਂ ਬੂਟੇ ਲਿੱਤੇ ਨੇ ਉਹਨਾਂ ਕੋਲੋਂ ਸਾਡੇ ਘਰ ਤਾਂ ਭੁੰਗਰੇ ਹੀ ਨਿ ਉਹ ਖਰਾਬ ਹੋ ਜਾਂਦੇ ਨੇ।
ਨਹੀਂ ਉਹ ਜਿਹੜੇ ਟੋਕਰੇ ਚ ਲ ਆਉਂਦੇ ਉਹਨਾਂ ਕੋਲ ਨਾ ਲਈਓ'ਜਿਹੜੇ ਰੇੜੇ ਚ ਲ ਆਂਦੇ ਨਾ ਉਹਨਾਂ ਕੋਲ ਲਈਓ।
ਆਹੋ ਉਹਦੇ ਵਿੱਚ ਬਲੈਕ ਕਲਰ ਦੀ ਉਹ ਗਰੋ ਬੈਗ ਵਿੱਚ ਦੇਖ ਕੇ ਜਾਂਦੇ ਨੇ ਉਹ ਪਰ ਸਾਡੇ ਘਰ ਭੁੰਘਰ ਦਾ ਹੀ ਨੀ ਪਤਾ ਨੀ ਕਿਉਂ। ਪਿਛਲੀ ਵਾਰੀ ਵੀ ਆਪਾਂ ਲਿੱਤਾ ਸੀ ਲੱਗਿਆ ਹੀ ਨਹੀਂ
ਉਹ ਗਮਲੇ ਚ ਲਾ ਕੇ ਫੇਰ ਕਰੀਓ ਨਾ।
ਗਮਲੇ ਚ ਹੀ ਲਾਇਆ ਸੀ ਯਾਰ ਜਿਵੇਂ ਲਗਾਉਂਦੇ ਨੇ ਪਰ ਪਤਾ ਨੀ ਕਿ ਸਾਡੇ ਘਰ ਦੋ ਤਿੰਨ ਵਾਰੀ। ਐਕਸਪ੍ਰਾਈਨਜ਼ ਹੋ ਚੁੱਕ ਮੇਰਾ ਆਪਣਾ ਹੁਣ ਮੈਂ ਖਰੀਦ ਹੀ ਬੰਦ ਕਰਦੀ ਬੜਾ ਵੱਡਾ ਸੀ ਪਤਾ ਨੀ ਕੀ ਨਾਂ ਹੁੰਦਾ ਉਹਦਾ। ਬੜੇ ਵੱਡੇ-ਵੱਡੇ ਪੱਤੇ ਹੁੰਦੇ ਆ ਨਾ ਜਿਹਦੇ।
ਤੁਸੀਂ ਮੰਨੋਗੇ ਨੀ ਮੈਂ ਸੋਹ ਤੋਂ ਉੱਪਰ ਗਮਲਾ ਲਾਇਆ ਪਿਆ।
ਸਾਡੇ ਘਰ ਵੀ ਬੜੇ ਲੱਗੇ ਦੇ ਨੇ ਈਵਨ ਸਾਡੇ ਘਰ ਪੰਜਾਹ ਤੇ ਅਸੀਂ ਗੇਟ ਦੇ ਬਾਹਰ ਲਗਾਏ ਦੇ ਨੇ ਆਪਣੇ।
ਤੇ ਫਿਰ ਤੁਹਾਡੇ ਉਹ ਕਿਉਂ ਨੀ ਲੰਗਦਾ ਪਿਆ।
ਉਹ ਨਿੱਕੇ ਨਿੱਕੇ ਪੌਦੇ ਹੁੰਦੇ ਨੇ ਨਾ ਜਿਹੜੇ। ਅਸੀਂ ਆਪੇ ਲਗਾਏ ਦੇ ਨੇ ਜਾਂ ਕੁਛ ਉਹ ਸਾਡੇ ਘਰ ਲੱਗੇ ਦੇ ਨੇ। ਹੁਣ ਮੇਰੇ ਕਮਰੇ ਦੇ ਬਾਹਰ ਮੈਂ ਆਪਣੇ ਕਮਰੇ ਦੇ ਬਾਹ ਚਾਰ ਲਗਾਏ ਦੇ ਨੇ ਵੱਡੇ-ਵੱਡੇ ਜਿਹੜੇ ਹੁੰਦੇ ਨੇ। ਸਨੇਕ ਪਲਾਂਟ ਹੀ ਇੱਕ ਮਨੀ ਪਲਾਂਟ ਹੀ ਲੱਗਿਆ ਦਾ ਹੈ ਹੋਰ ਇੱਕ ਜਵਾਇਨ ਲੱਗੀ ਹੈ ਇੰਨੀ ਪਿਆਰਾ ਲੱਗਦਾ ਜਵਾਇਨ ਦਾ ਬੂਟ। ਕਰਦੇ ਬੜਾ ਹੀ ਸੋਹਣਾ ਲੱਗਦਾ ਹੈ ਤੇ ਇੱਕ ਹੋਰ ਪਤਾ ਨੀ ਉਹਦਾ ਨਾਂ ਕੀ ਹੁੰਦਾ ਹੈ। ਉਹ ਆਉਂਦੀ ਨ ਇੱਕ ਪਰਪਲ ਕਲਰ ਦੀ ਮਨੀ ਪਲਾਂਟ ਬੇਲ-ਬੇਲ ਜੀ। ਬੜੀ ਨਾਜੁਕ ਜੀ ਹੁੰਦੀ ਹੈ ਉਹ ਲੱਗੀ ਦੀ ਹੈ। ਉਹ ਇੰਨੀ ਲੱਗੀ ਦੀ ਸਾਡੇ ਘਰ ਉਹ ਕੁਛ ਕਹਿਣ ਦੀ ਹੱਦ ਨੀ ਪਰ ਉਹ ਹਲਕਾ ਜਿਹੇ ਵੀ ਹੱਥ ਲੱਗਦੇ। ਟੁੱਟ ਜਾਂਦੀਏ ਇਹਨੀ ਮਨੀ ਪਲਾਂਟ ਤੋਂ ਵੀ ਨਾ ਨਾਜੁਕ ਉਹ। ਹੋਰ ਇੰਨੀ ਸੋਹਣੀ ਨੀ ਲੱਗਦੀ ਹੈ। ਕਿਉਂਕਿ ਮੇਰੇ ਕਮਰੇ ਦੇ ਨਾ ਉਪਰੋਂ ਦੀ ਸੀੜੀਆਂ ਜਾਂਦੀਆਂ ਨੇ ਅਸੀਂ ਉੱਥੇ ਰਸਤੇ ਚ ਰੱਖੀ। ਇਨੀ ਪਿਆਰੀ ਲੱਗਦੀ ਹੈ। ਮਨੀ ਪਲਾਂਟ ਤੇ ਉਹਦਾ ਨਾਂ ਪਤਾ ਨੀ ਕੀ ਹੈਗਾ ਹੈ? ਅੱਧਿਆ ਦਾ ਤਾ ਮੈਨੂੰ ਨਾਂ ਹੀ ਨਹੀਂ ਪਤਾ ਬਸ ਲਗਾ ਹੀ ਦਿਨੇ ਆ ਐਲੋਵੇਰਾ ਇੰਨੀ ਲੱਗੀ ਸੀ ਸਾਡੇ ਘਰ।
ਓਕ।
ਐਲੋਵੇਰਾ ਜਵੈਨ ਜਿਹੜੀ ਇਹ ਖੁਦ ਵੀ ਉਹਨਾਂ ਨੂੰ ਕੇਅਰ ਦੀ ਘੱਟ ਲੋੜ ਹੁੰਦੀ ਨਾ ਐਂ ਲੱਗ ਜਾਂਦੇ ਨੇ ਸਾਡੇ ਕੋਲੋਂ। ਬਾਕੀ ਖਰਾ ਹੁਣ ਕੜੀ ਪੱਤਾ ਕਿੰਨੀ ਵਾਰ ਲਗਾ ਚੁੱਕਿਆ ਸੀ ਪਰ ਸਾਡੇ ਘਰ ਫਲਦਾ ਹੀ ਨਹੀਂ। ਜਾਂ ਤੇ ਉਹ ਸੜ ਜੇ ਗਾ ਜਾਂ ਓਨੇ ਦਾ ਓਨਾ ਹੀ ਰਹਿੰਦਾ ਉਹ ਵੱਡਾ ਹੀ ਨਹੀਂ ਹੁੰਦਾ।
ਠੀਕ ਹੈ
ਅਸੀਂ ਕਿਸ ਦੇ ਘਰ ਗਏ ਸੀ। ਉਹਨਾ ਨੇ ਨਾ ਨਵਾਂ ਮਕਾਨ ਬਨਾਣਾ ਸੀ। ਆਪਣੇ ਨਾ ਉਹ ਨੇ ਨਾ। ਥੜੀ ਸਾਰੀ ਤੋੜ ਦਿੱਤੀ ਸੀ। ਤੇ ਉਹ ਦਾ ਨਾ ਫੋਨ ਆਇਆ ਸਾਨੂੰ ਕਹਿੰਦੇ, ਤੁਸੀ ਇੰਝ ਕਰੋ ਕੜੀ ਪੱਤਾ ਸਾਡੇ ਘਰ ਲੱਗਿਆ ਤੇ ਤੁਸੀਂ ਲੈ ਜਾਓ। ਉਹ ਨੇ ਪੇੜ ਲਇਆ ਸੀ। ਸਾਡੇ ਘਰ ਤੇ ਪੌਦਾ ਨੀ ਉਗਿਆ। ਉਹਨਾਂ ਘਰ ਇੰਨਾ ਸੋਹਣਾ ਪੇੜ ਲੱਗਾ ਉਹਨਾ ਨੂੰ। ਸਾਰੇ ਹੀ ਦਿੱਤਾ। ਮੈਂ ਕਿਹਾ ਮੇਰੇ ਘਰ ਲੱਗਾ ਜਾਂਦੇ ਮੈਂ ਕਦੀ ਨੀ ਲਾਣਾ ਸੀ।
ਹੂੰ ਹੂੰ ਹੂੰ ਠੀਕ ਏ'। ਬਸ ਠੀਕ ਏ।
ਕਿਵੇ ਊਗੇਗਾ?
ਹਾਂਜੀ ਮੈਂ ਦੱਸ ਦਿੰਦੀ ਹਾਂ। ਉਹ ਉਹ ਨਾ ਕੀ ਕਹਿੰਦੇ ਨੇ? ਹ
ਦੱਸੋ।
ਹਾਂਜੀ, ਉਹ ਮੈਂ ਦੋ ਮਿੰਟ ਕਰਦੀ ਹਾਂ, ਤੁਹਾਨੂੰ ਠੀਕ ਹੈ। ਕੋਈ ਆਇਆ ਵਾ।